ਹਾਂਜੀ, ਸਤਿ ਸ਼੍ਰੀ ਅਕਾਲ ਜੀ।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
ਵਧੀਆ-ਵਧੀਆ, ਅਸੀਂ ਬਿਲਕੁਲ ਠੀਕ ਹਾਂ ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ ਐ।
ਮੈਂ ਵੀ ਵਧੀਆ।
ਹੋਰ ਕੀ ਕਰਦੇ ਪਏ ਉਹ।
ਕੁਛ ਨੀ ਬਸ ਨਾਸ਼ਤਾ ਬਣਾ ਕੇ ਹਟਿਆ।
ਅੱਛਾ- ਅੱਛਾ ਠੀਕ ਹੈ, ਠੀਕ ਹੈ ਜੀ।
ਬਸ ਕੁ ਕੁਛ ਨੀ ਬੱਚਿਆਂ ਦੀਆ ਹੁਣ ਛੁੱਟੀਆਂ ਖਤਮ ਹੋ ਗਈਆਂ ਨੇ ਅੱਜ ਬੱਚੇ ਸਕੂਲ ਨੀ ਗਏ ਕਹਿੰਦੇ, ਨਾ ਅਸੀਂ ਸਾ ਦਿਨ ਕਾਰ ਫੋਨ ਚਲਾਣਾ ਬਹਿ ਕੇ
ਹਾਂਜੀ-ਹਾਂਜੀ। ਸਾਡੇ ਕਾਰ ਵੀ ਬਸ ਇਹੀ, ਇਹੀ ਸਿਸਟਮ ਹੀ ਚੱਲਦਾ ਪਿਆ, ਮਹੀਨਾ ਹੋ ਗਿਆ ਬੱਚਿਆਂ ਦੀ ਛੁੱਟੀਆਂ ਨੂੰ ਜਾਂ ਉਹ ਫੋਨ ਚਲਾ ਰਹੇ ਨੇ, ਤੇ ਯਾ ਉਹ ਟੀ-ਵੀ ਚਲਾ ਰਹੇ ਨੇ। ਔਰ ਫੋਨ ਵੀ ਦੇਖੋ ਫ਼ੋਨ ਦਾ ਵੀ ਨਾ ਬੱਚਿਆਂ ਨੂੰ ਵੈਸੇ ਟਾਈਮਿੰਗ ਸਾਨੂੰ ਦੇਣੀ ਚਾਹੀਦੀ ਐ, ਬੱਚਿਆਂ ਨੂੰ ਕਿ ਤੁਸੀਂ ਇੰਨੀ ਦੇਰ ਤੋਂ ਇੰਨੀ ਦੇਰ ਦੇ ਵਿੱਚ ਫੋਨ ਚਲਾ ਸਕਦੇ ਹੋ, ਪਰ ਬੱਚੇ ਮੰਨਦੇ ਹੀ ਨਹੀਂ ਹੈਗੇ ਵੀ ਟਾਈਮਿੰਗ ਦੁ ਅਕੋਰਡਿੰਗ ਉਹ ਚੱਲਦੇ ਹੀ ਨੀ ਹੈਗੇ ਉਹਨਾਂ ਨੇ ਹਰ ਵੇਲੇ ਉਹਨਾਂ ਨੂੰ ਫੋਨ ਚਾਹੀਦਾ ਜਦੋਂ ਉਹਨਾਂ ਦਾ ਦਿਲ ਕਰੇਗਾ, ਔਰ ਵਿੱਚ ਗੇਮਸ ਵੀ ਉਹਨਾਂ ਨੇ ਡਾਊਨਲੋਡ ਕੀਤੀਆਂ ਹੋਈਆਂ ਨੇ, ਔਰ ਯੂ ਟਿਊਬ ਵੀ ਸਾਰਾ ਦਿਨ ਨੈੱਟ ਯੂਜ਼ ਕਾਰ ਆਏ ਨੇ ਫੋਨ ਦੇ ਵਿੱਚ
ਉਹੀ ਨਾ ਸਾਈਡ ਇਫੈਕਟ ਵੀ ਬੋਤ ਨੇ ਤੇ ਬੈਨੀਫਿਟਸ ਵੀ ਬੋਤ ਨੇ। ਹੁਣ ਬੱਚਿਆਂ ਨੂੰ ਕਿਵੇਂ ਸਮਝਾਈਏ
ਹਾਂਜੀ-ਹਾਂਜੀ।
ਫੋਨ ਹੈਗੇ ਸਨ, ਸੁੱਖ ਵਸ ਹੈਗੇ ਸਨ ਚਲੋ ਕਿਸੇ ਨੂੰ ਫੋਨ ਕਰਨੈ ਚਲੋ ਪਹਿਲੇ ਇਹ ਹੋਇਆ, ਹੁਣ ਹੋ ਗਿਆ, ਚਲੋ ਕੋਈ ਦੂਰ ਬੈਠਾ ਵੀਡੀਓ ਕਾਲ ਕਰ ਲਈ ਮੈਸੇਜ ਕਰ ਲਏ, ਬੰਦਾ ਕਹਿੰਦਾ ਚਲੋ ਹੁਣ ਕੁਛ ਪੜ੍ਹਾਈ ਦਾ ਕੁਛ ਦੇਖਣਾ ਜਾਂ ਕੁਛ ਵੇਖਣਾ ਬੰਦਾ ਆਪਣਾ ਯੂਟਿਊਬ ਕੋ ਲ ਵਗੈਰਾ ਕੱਢ ਲੈਂਦਾ ਕਾਰ ਬੈਠੇ ਹੀ।
ਹਾਂਜੀ-ਹਾਂਜੀ, ਦੇਖੋ ਹੁਣ ਜਿਹਨਾਂ ਦੇ ਪੇਕੇ ਦੂਰ ਹੈਗੇ ਨੇ ਉਹ ਵੀ ਆਪ ਆਪਣਾ ਆਰਾਮ ਨਾਲ ਆਪ ਆਪਣੇ ਮਾਂ ਪਿਓ ਨਾਲ ਦੁੱਖ ਸੁੱਖ ਕਰ ਸਕਦੇ ਨੇ ਫੋਨ ਤੇ, ਗੱਲਬਾਤ ਹੋ ਜਾਂਦੀ ਐ। ਚਲੋ ਇੰਨੇ ਨਾਲ ਬੜਣਾ ਸਾਰਾ ਹੋ ਜਾਂਦਾ, ਗੱਲ ਹੋਣ ਨਾਲ ਇੱਕ ਦੂਜ ਜਿਹੜੀ ਦੁੱਖ ਤਕਲੀਫ਼ ਪਤਾ ਚੱਲਦੀ ਐ ਸਾਨੂੰ ਔਰ ਕੀ ਕਹਿੰਦੇ ਐ। ਅੱਛੀ ਗੱਲ ਵੀ ਹੈਗੀ ਐ ਕਿ ਸਾਨੂੰ ਸਰਕਾਰ ਨੇ ਆਹ ਚੀਜ਼ ਪ੍ਰੋਵਾਈਡ ਕੀਤੀ ਐ। ਸਾਡੇ
ਉਹਨਾਂ ਨੇ ਤੇ ਚੰਗੇ ਵਾਸਤੇ ਕੀਤੀ ਐ ਹੁਣ ਚੰਗੇ ਬੈਨੀਫਿਟਸ ਘੱਟ ਹੁਣ ਹੋ ਗਏ ਨੇ, ਸਾਈਡ ਇਫੈਕਟ ਜ਼ਿਆਦਾ ਹੋ ਗਏ ਨੇ।
ਹ
ਪਹਿਲੇ ਸੀ ਚਲੋ। ਬੰਦਾ ਫੋਨ ਮੈਸੇਜ ਕਰਦਾ ਕੁਛ ਪੜ੍ਹ ਲੈਂਦਾ ਕੁਛ ਵੇਖ ਲੈਂਦਾ ਬੈਂ ਕਦੇ ਕੰਮ ਆਸਾਨ ਹੋ ਗਏ ਨੇ ਬੰਦੇ ਦਿਲ ਨੀ ਲੱਗਦਾ ਚਲੋ ਫੋਨ ਚਲਾਇਆ। ਬੰਦਾ ਕਿੱਥੇ ਗਿਆ ਵੇ ਬੰਦਾ ਗੂਗਲ ਮੈਪ ਖੋਲਦਾ ਆਪਣਾ ਕੀਤੇ ਜਾਣਾ। ਰਸਤਾ ਮਿਲ ਜਾਂਦਾ ਐ ਹੁਣ ਤੇ ਕੁਛ ਐ ਮਤਲਬ ਬੱਚੇ ਫੋਨ ਨੀ ਛੋੜਦੇ।
ਬਿਲਕੁਲ ਬਿਲਕੁਲ, ਇਹੀ ਚੱਲ ਰਿਹਾ ਦੇਖੋ ਆਈਜ਼ ਦਾ ਵੀ ਬੜਾ ਡਰ ਲੱਗਦਾ ਬੱਚਿਆਂ ਦੀ ਕਿ ਆਈਜ਼ ਇਫੈਕਟ ਨਾ ਪਵੇ ਮਾਈਂਡ ਤੇ ਵੀ ਇਫੈਕਟ ਨਾ ਪਵੇ। ਬੱਚੇ ਚਲਾ ਤਾਂ ਰਹੇ ਨੇ ਪਰ ਡਰ ਬਹੁਤ ਲੱਗਦਾ ਹੈ। ਮ ਦੇਖੋ ਬੋਡੀ ਦੇ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਵੀਕਨੈਸ ਤਾਂ ਰਹਿੰਦੀ ਹੈ ਹ। ਵੇਲੇ ਤੁਸੀ, ਕਿਉਂਕਿ ਅਸੀਂ ਕੋਈ ਵੀ ਚੀਜ਼ ਹੈਲਦੀ ਤੱਕ,, ਖਾ ਹੀ ਨਹੀਂ ਰਹੇ। ਔਰ ਕੀ ਕਹਿੰਦੇ ਐ। ਦੇ ਨਾਲ ਅੰਦਰ ਜਿਹੜੀਆਂ ਸਾਡੀਆਂ ਸਰਕੂਲੇਸ਼ਨਸ ਹੁੰਦੀਆਂ ਨੇ ਬੋਡੀ ਦੇ ਵਿੱਚ ਨਰਵਜ਼ ਹੁੰਦੀਆਂ ਨੇ ਉਹ। ਪਹਿਲੇ ਵੀਕ ਹੈਗੀਆਂ ਨੇ। ਬੱਚੇ ਇਹ ਚੀਜ਼ਾਂ ਨੂੰ ਦੇਖ ਕੇ ਸਟਰ੍ਰੈਸ ਲੈਂਦੇ ਨੇ ਆਈ ਸਟਰ੍ਰੈਸ ਪਾ ਰਹੀ ਐ, ਮਾਇੰਡ ਤੇ ਸਟ੍ਰੈਸ ਪਾ ਰਹੇ ਨੇ।
ਦੀ ਬਲਿਊ ਲਾਈਟ ਹੁੰਦੀ, ਉਹ ਥੋੜਾ ਅੱਖਾਂ ਨੂੰ ਖ਼ਰਾਬ ਕਰਦੀ ਐ, ਗਰਦਨ, ਪਿੱਠ ਦਰ, ਤੁਸੀਂ ਵੇਖਿਆ ਹੋਨਾ ਅੱਜ ਕੱਲ ਦੇ ਛੋਟੇ ਬੱਚੇ ਜਿਵੇਂ ਮ ਗਰਦਨ ਦਰਦ ਹੋ ਰਹੀ ਏ ਕਿਉ ਕਿਉਂਕਿ ਉਹ ਇਹਦੇ ਨਾਲ ਬੈਠੇ ਰਹੋ ਬਸ ਉਹ ਫੋਨ ਵੱਲ ਧਿਆਨ ਹੁੰਦਾ ਵੇ। ਉਹ ਸਾਰੇ ਮਤਲਬ ਕਿ ਫੇਰ ਪਿੱਠ ਦਰਦ, ਗਰਦਨ ਦਰਦ ਫਿਰ ਕਹਿੰਗੇ ਸਾਡਾ ਸਿਰ ਪੀੜ ਵੀ ਹੋ ਰਿਹਾ।
ਹਾਂਜੀ। ਅੱਛਾ, ਛੋਟੇ- ਛੋਟੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਵੱਧ ਗਈ ਹੈ। ਕਿ ਹਾਂਜੀ। ਸਾਡਾ ਬੜਾ ਦਰਦ ਰਹਿੰਦਾ। ਔਰ ਮੈਨੂੰ ਲੱਗਦਾ ਉਹ ਜ਼ਿਆਦਾ ਤੋਂ ਜ਼ਿਆਦਾ ਦਾ ਕਾਰਨ ਮੋਬਾਇਲ ਫੋਨ ਹੀ ਹੈਗਾ। ਕਿ ਉਹਨਾਂ ਨੂੰ ਹਰ ਵੇਲੇ ਫੋਨ ਚਾਹੀ ਸਟੱਡੀ ਉਹਨਾਂ ਦੀ ਪੜ੍ਹਾਈ ਉਹਨਾਂ ਦੀ ਬੜੀ ਘੱਟ ਗਈ ਹੈ ਜੀ। ਪੜ੍ਹਨ ਵੱਲ ਉਹਨਾਂ ਦਾ ਧਿਆਨ ਨਹੀਂ ਹੈਗਾ। ਛੁੱਟੀਆਂ ਦੇ ਵਿੱਚ ਤਾਂ ਉਹਨਾਂ ਨੇ ਪੜ੍ਹਾਈ ਵੱਲ ਧਿਆਨ ਹੀ ਨਹੀਂ ਕੀਤਾ। ਉਹਨਾਂ ਨੂੰ ਸਿਰਫ਼ ਫੋਨ ਹੀ ਚਾਹੀਦਾ ਜਾਂ ਲੈਪਟੋਪ ਚਾਹੀਦੇ ਨੇ। ਜਿੰਨੇ ਵੀ ਆਏ ਲੈ। ਇਲਕਟ੍ਰੋਨਿਕ ਡਿਵਾਈਸਿਸ ਹੈਗੇ ਨੇ। ਉਹਨਾਂ ਨੂੰ
ਕੱਲ ਬੱਚੇ ਕਿੰਨੇ ਚਲਾਕ ਹੋ ਗਏ ਨੇ। ਕਿ ਸਕੂਲ ਦਾ ਕੰਮ ਕਹਿੰਦੇ ਮਮਾ ਫੂਨ ਦੇ ਦੋ। ਉਹ ਸਕੂਲ ਦਾ ਕੰਮ ਤੇ ਬਾਅਦ ਚ' ਹੁੰਦਾ। ਯੂਟਿਊਬ ਲਾ ਕੇ ਗੇਮ ਲਾ ਕੇ ਬੈਠ ਜਾਂਦੇ ਨੇ।
ਹਾਂਜੀ- ਹਾਂਜੀ। ਦੇਖੋ ਇਹਦੇ ਵਿੱਚ ਅੱਛੀਆਂ ਚੀਜ਼ਾਂ ਵੀ ਨੇ। ਕਈ ਇਹਨਾਂ ਦੇ ਵਿੱਚ ਬੱਚਿਆਂ ਦੇ ਮਤਲਬ ਦੀਆਂ ਨਹੀਂ। ਚੀਜ਼ਾਂ ਹੈਗੀਆਂ ਅਡਲਟਸ ਵੀਡੀਓਜ਼ ਵੀ ਹੈਗੀਆਂ ਨੇ। ਸਾਨੂੰ ਬੱਚਿਆਂ ਨੂੰ ਫੋਨ ਪਕੜਾ ਕੇ ਕਿ ਡਰ ਵੀ ਲੱਗਦਾ ਹੈਗਾ। ਕਿ ਬੱਚੇ ਇਹਦੇ ਵਿੱਚ ਕੁਛ ਗ਼ਲਤ ਨਾ ਦੇਖ ਲੈਣ।
ਪਰ ਹੁਣ ਤੇ ਨਾ ਆ ਗਿਆ ਸਿਓਰਟੀ ਲੋਕ ਦੇਖੋ। ਬੱਚੇ ਹੁਣ ਕੋਈ ਬੱਚੇ ਫੋਨ ਚਲਾ ਰਿਹਾ ਹੈ। ਹੁਣ ਮਾਂ ਨੂੰ ਵੀ ਕਿਸ ਟਾਈਮ ਹੁੰਦਾ ਹੈ। ਕਿ ਅਸੀਂ ਆਪਣਾ ਕੰਮ ਕਰ ਲਈ ਜੇ ਬੱਚਾ ਜ਼ਿਆਦਾ ਤੰਗ ਕਰਦਾ ਪਿਆ। ਖੇਲਣ ਨੀ ਜਾ ਰਿਹਾ। ਤੇ ਅਸੀਂ ਉਸਦੇ ਚਲੋ ਇਹਨਾਂ ਨੂੰ ਫੋਨ ਦੇ ਦਿੰਦੇ ਆ। ਆਪਾਂ ਜਿਹੜਾ ਪੰਦਰਾਂ- ਵੀਹ ਮਿੰਟ ਦਾ ਕੰਮ ਹੈ ਕਰ ਲਾਂਗੇ। ਤੇੋਂ ਬੱਚਾ ਫੋਨ ਚਲਾ ਲਏ। ਹੁਣ ਸਾਨੂੰ ਨੀ ਪਤਾ ਉਹਦੇ ਚ ਕੀ ਵੀਡੀਓ ਆ ਰਹੀ ਬੱਚਾ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ।
ਬਿਲਕੁਲ- ਬਿਲਕੁਲ ਅੱਛਾ। ਫੇਰ ਮੈਂ ਇੱਕ ਦੋ ਕੇਸਿਸ ਦੇਖੇ ਨੇ। ਬੱਚੇ ਇੰਨਾ ਕੁ ਜ਼ਿਆਦਾ ਫੋਨ ਦੇ ਵਿੱਚ ਵਲ ਜਾਂਦੇ ਨਾ। ਮਾਂ- ਪਿਓ ਦੀ ਉਹਨਾਂ ਨੂੰ ਆਵਾਜ਼ ਹੀ ਨਹੀਂ ਸੁਣਦੀ। ਚਾਹੇ ਜਿੰਨੀਆਂ ਮਰਜ਼ੀ ਆਵਾਜ਼ਾਂ ਮਾਰੀ ਜਾਉ। ਸਾਡੇ ਨਾ ਇੱਥੇ ਨੌਨ ਦੇ ਵਿੱਚ ਜਾਣਕਾਰੀ ਦੇ ਵਿੱਚ ਨਾ ਇੱਕ ਕੇਸ ਹੋਇਆ ਬੜਾ ਗਹਿਰਾ ਜਿਹਾ। ਉਹ ਬੱਚਾ ਨਾ ਫੋਨ ਦੇ ਵਿੱਚ ਬਹੁਤ ਜ਼ਿਆਦਾ ਵੜਿਆ ਹੋਇਆ ਸੀ। ਔਰ ਕੁੜੀ ਵੀ ਵੱਡੀ ਸੀਗੀ ਆਪਣੀ ਮਤਲਬ। ਤੁਸੀਂ ਲਗਾ ਲਓ, ਕੋਈ ਪੰਦਰਾਂ- ਸੋਲਾਂ ਸਾਲ ਦੀ ਕੁੜੀ ਹੈਗੀ ਸੀਗੀ।
ਅੱਛਾ- ਅੱਛਾ।
ਉਹ ਕੁੜੀ ਫੋਨ ਦੇ ਵਿੱਚ ਇੰਨਾ ਕੁਝ ਜ਼ਿਆਦਾ ਵੜੀ ਹੋਈ ਸੀ ਨਾ ਉਹਦੇ ਪੇਰੈਂਟਸ ਨੇ ਉਹਨੂੰ ਆਵਾਜ਼ ਮਾਰੀ। ਉਹ ਕੁੜੀ ਦੀ ਇੱਕੋ ਵਾਰੀ ਮਾਇੰਡ ਦੀ ਜਿਹੜੀ ਨਾੜੀ ਹੁੰਦੀ ਹੈ ਉਹ ਇੱਕੋ ਦਮ ਫਟ ਗਈ। ਕਿਉਂਕਿ ਉਹ ਇੱਕੋ ਦਮ ਕਾਬਰ ਗਈ। ਵੀ ਹਾਂ। ਧਿਆਨ ਹੋ ਗਿਆ। ਇੰਨਾ ਕੁ ਜ਼ਿਆਦਾ ਉਹ ਫੋਨ ਦੇ ਵਿੱਚ ਉਹਨੇ ਆਪਦੇ ਆਪ ਨੂੰ ਕੀਤਾ। ਹੋਇਆ ਸੀਗਾ। ਹੁਣ ਉਹਦੇ ਪੇਰੈਂਟਸ ਮਾਂ- ਪਿਓ ਵਿਚਾਰੇ ਜਗ੍ਹਾ -ਜਗ੍ਹਾ ਤੇ ਲੈ ਕੇ ਉਹਨੂੰ ਫਿਰਦੇ ਪਏ ਨੇ ਰੁਲਦੇ ਪਏ ਨੇ। ਪਰ ਕਿਤੋਂ ਕੋਈ ਰਿਸਪੋਂਸ ਹੀ ਹੈ ਨਹੀਂ। ਉਹ ਪੰਦਰਾਂ- ਸੋਲਾਂ ਸਾਲ ਦਾ ਬੱਚਾ ਅੱਜ ਦੋ- ਤਿੰਨ ਸਾਲ ਦੇ ਬੱਚਿਆਂ ਦੇ ਬਰਾਬਰ ਹੋ ਗਿਆ। ਦੇਖੋ, ਕਿੰਨੀ ਵੱਡੀ ਗੱਲ ਹੈਗੀ ਹੈ। ਹਰ ਇੱਕ ਚੀਜ਼ ਦਾ ਜੇ ਫ਼ਾਇਦਾ ਵੀ ਹੈਗਾ ਅਤੇ ਨੁਕਸਾਨ ਵੀ ਨਾਲ ਹੀ ਹੈਗਾ।
ਹਾਂਜੀ। ਗੇਮ ਵਗੈਰਾ, ਸਾਰੀ ਖੇਲਦਾ ਰਹਿੰਦਾ ਏ, ਕਰਦਾ ਰਹਿੰਦਾ ਹੈ। ਇਹੀ, ਚੱਕਰ ਹੈ ਨਾ।
ਹਾਂਜੀ- ਹਾਂਜੀ, ਅੱਛਾ। ਚਲੋ ਦ- ਸੁੱਖ ਵੀ ਹੈ। ਦੇਖੋ ਅਸੀਂ, ਕਿਸੇ ਨੂੰ ਆਪਣੇ ਹਸਬੈਂਡ ਨਾਲ ਹੀ, ਕੋਈ ਗੱਲ ਕਰਨੀ ਹੈ, ਫਟਾਫਟ। ਤੋਂ ਉਹਨਾਂ ਨੂੰ, ਫੋਨ ਮਿਲਾ ਦਣੀ ਦਾ ਹੈ। ਹਾਂਜੀ। ਜੀ ਆ ਸਮਾਨ, ਲੈ ਕੇ ਆਔ। ਬੱਚਿਆਂ ਨੂੰ ਕੋਈ ਚੀਜ਼ ਚਾਹੀਦੀ ਹੈ। ਹਾਂਜੀ, ਉਹਨਾਂ ਵਾਸਤੇ। ਤੇ ਆ ਫਟਾਫਟ ਲੈ ਕੇ ਆਓ। ਤੇ ਲੈ ਵੀ ਆਉਂਦੇ ਨੇ, ਇੱਕ। ਹਾਂਜੀ।
ਤੇ, ਕੀ ਚੱਕਰ ਏ। ਹੁਣ ਦੇਖੋ ਫੋਨ ਏ। ਹੁਣ ਸਾਡਾ ਜੋ, ਡਾਟਾ ਹੁੰਦਾ, ਪਰਸਨਲ। ਉ ਸਿਰਫ ਫੋਨ ਵਿਚ ਆਉਂਦਾ ਏ। ਤੇ।
ਹੁਣ, ਜਿਵੇਂ ਕੋਈ ਵੀ। ਜੇ ਕੁੱਛ ਅੱਜ ਕੱਲ, ਸਕੈਮ ਬਹੁਤ ਹੋਣ ਲੱਗਗੇ। ਇਸ ਵਜੇ ਤੋਂ।
ਬਿਲਕੁਲ- ਬਿਲਕੁਲ, ਸਹੀ ਕਹਿ ਰਹੇ ਹੋ। ਇਹ, ਜਿਹੜੀਆਂ ਸਾਡੀਆਂ, ਬੈਂਕ ਡਿਟੇਲਸ ਹੈਗੀਆਂ, ਨੇ ਪਹਿਲੇ ਅਸੀਂ, ਬੈਂਕਾਂ ਵਿੱਚ ਜਾ ਕੇ। ਕੇ, ਪੈਸੇ ਕਢਾਉਂਦੇ ਸੀ। ਅਸੀਂ, ਆਪ ਸਾਈਨ ਕਰਦੇ ਸੀਗੇ। ਅੱਜ ਕੱਲ, ਇਹ ਸਾਰੀਆਂ ਐਪ, ਸਾਡੇ ਫੋਨ ਦੇ ਵਿੱਚ, ਆ ਗਈਆਂ ਨੇ। ਤੇ ਹੁਣ, ਉਹ, ਈਜ਼ੀ ਹੋ ਗਿਆ। ਮਿੰਟੋ- ਮਿੰਟ, ਚੋਰੀ ਕਰਨਾ, ਫੋਨ ਦੇ ਵਿੱਚ, ਕਿਸੇ ਨੂੰ ਵੀ ਪਾਗਲ ਬਣਾ ਦੇਣਾ, ਡਰਾ ਦੇਣਾ।
ਹਾਂਜੀ।
ਮੇਰੇ ਹਸਬੈਂਡ, ਦੇ ਨਾਲ ਵੀ, ਆਹ ਸਕੈਮ ਹੋਇਆ। ਉਹਨਾਂ ਨੂੰ, ਫੋ ਕੋਲ ਆਈ। ਕੀ ਤੁਹਾਡੇ, ਇਸ ਤਰਾਂ ਭਤੀਜੇ, ਨੇ ਕਿਸੇ ਨੂੰ, ਮਾਰਿਆ- ਮੁਰਿਆ, ਹੈਗਾ ਤੇ, ਉਹ ਅੰਦਰ ਹੈਗਾ। ਤੁਸੀਂ- ਫਟਾਫਟ। ਤੁਸੀਂ ਅਕਾਊਂਟ, ਦੇ ਵਿੱਚ ਪੈਸੇ ਪਾਓ। ਅਸੀਂ ਉਹਦੀ, ਅਸੀਂ ਉਹਦੀ ਬੇਲ ਕਰਵਾਈ ਏ। ਫੇਰ ਇਹਨਾਂ ਨੇ, ਫਟਾਫਟ ਉਹਨੂੰ, ਟਵੰਟੀ ਥਾਊਸੈਂਡ, ਪੇ ਕਰ ਦਿੱਤਾ। ਉਹਦੇ ਅਕਾਊਂਟ ਦੇ ਵਿੱਚ ਪਾ ਦਿੱਤਾ। ਉਹ ਜੀ, ਦਸ, ਪੰਦਰਾਂ ਮਿੰਟ ਬਾਅਦ, ਪਤਾ ਚੱਲਿਆ ਜੀ। ਤੁਹਾਡੇ ਨਾਲ ਤੇ, ਸਕੈਮ ਹੋ ਗਿਆ। ਕੋਈ ਐਸੀ, ਗੱਲ ਹੀ ਨਹੀਂ ਹੈਗੀ। ਫਰੋਡ ਵੀ, ਬਹੁਤ ਹੋ ਰਿਹਾ, ਇੰਟਰਨੈਟ ਤੇ। ਅ ਫਰੋਡ ਵੀ ਕਾਫੀ ਹੋ ਰਿਹਾ।
ਮੈਂ, ਮੈਂ ਕਿੱਥੋਂ ਆ ਰਹੀ ਸੀ। ਤੇ, ਮੈਂ ਆਪਣੀ ਸਕੂਟੀ, ਚਲਾ ਰਹੀ ਸੀ। ਤੇ, ਮੈਨੂੰ, ਫੋਨ ਆਇਆ। ਕਹਿੰਦੇ ਜੀ, ਤੁਹਾਡੇ ਪਾਪਾ ਨੇ, ਨਾ ਮਤਲਬ ਐਕਸਟਰਾ ਪੈਸੇ, ਪਾ ਦੇ ਨੇ। ਤੇ, ਤੁਸੀਂ ਆਪਣਾ, ਨਾ ਅਕਾਊਂਟ ਨੰਬਰ ਦੇਦੋ। ਤੇ ਜਿੰਨੇ ਪੈਸੇ, ਤੁਹਾਡੇ ਪਾਪਾ ਕੋਲ ਲੈਣੇ ਸੀ। ਅਸੀਂ ਰੱਖ ਕੇ, ਬਾਕੀ ਤੁਹਾਨੂੰ ਵਾਪਸ, ਪਾ ਦਿੰਦੇ ਹਾਂ। ਐਕਚੁਲੀ ਮੇਰੇ ਪਾਪਾ, ਮੈਰੇ ਨਾਲ, ਕਰਦੇ ਵੀ ਨੀ ਐਵੇਂ। ਕਿ ਮੇਰੇ ਬੰਦੇ ਨੇ ਪੈਸੇ ਪਾਣੇ। ਤੇ ਤੁਸੀਂ ਰੱਖ ਲਓ। ਕਿਉਂ- ਕਿ ਦੇਖੋ, ਵੱਡੇ ਬੰਦੇ ਨੂੰ, ਫੋਨ ਇਨਾ ਚਲਾਉਣਾ, ਆਉਂਦਾ ਨੀ ਹੈ। ਤੇ ਮੈਂ, ਸੋਚ- ਫੇਰ, ਮੇਰਾ ਪਤਾ ਨੀ ਕੀ ਹੋਇਆ। ਮੈਂ ਆਪਣੇ ਪਾਪਾ ਨੂੰ ਕੁੱਛ, ਮੈਂ ਕਿਹਾ ਤੁਸੀਂ, ਕਿਸੇ ਕੋਲ ਪੈਸੇ ਲੈਣੇ ਹੈ। ਔ ਕਹਿੰਦੇ ਨਹੀਂ। ਆਸ-
ਤੇ। ਜਦੋਂ ਮੈਂ, ਉਹ ਵੇਖਿਆ, ਉਹ ਮੈਨੂੰ ਫੋਨ ਕਰੀ ਜਾਂਦੇ। ਕਹਿੰਦੇ, ਬੇਟਾ ਆਪਣੇ ਬੇਜੇ ਨੀ। ਮਤਲਬ ਔ ਐਵੇਂ ਗੱਲ- ਕਰਨ, ਕਿ ਸੱਚੀ ਵਾਕੇਯ ਪੈਸੇ ਲੈ ਰੇਓ, ਹੋਣੇ ਅਸੀਂ। ਮੈਂ ਤਾਂ, ਨੰਬਰ ਬਲੋਕ। ਮਾਰਿਆ। ਮੈਨੂੰ ਦੂਜੇ, ਨੰਬਰਾਂ ਤੋਂ ਫੋਨ ਆਨ।
ਬਿਲਕੁਲ। ਇਹ, ਮਾਇੰਡ ਵਾਸ਼ ਕਰ ਦਿੰਦੇ ਨੇ। ਫਰੋਡ ਬਹੁਤ। ਤੋ ਰਿਆ। ਉਹਨਾਂ ਨੂੰ, ਪਤਾ ਇਹਨਾਂ ਨੇ, ਕਿਹੜਾ ਸਾਡਾ ਫੇਸ ਦੇਖਿਆ। ਹਾਂ। ਉਹਨਾਂ ਨੂੰ, ਪਤਾ ਇਹਨਾਂ ਨੇ, ਸਾਡਾ। ਫੇਸ ਦੇਖਿਆ ਨੀ ਹੋਇਆ। ਅਸੀਂ ਕੁਛ ਵੀ ਕਰ ਸਕਦੇ ਹਾਂ। ਕਿਸੇ ਦੀ ਵੀ, ਫੋਟੋ ਲਗਾ ਦਿੰਦੇ ਨੇ ਉੱਪਰ। ਔਰ ਕੋਲ, ਆ ਜਾਂਦੀਆਂ ਜੀ। ਕਦੀ ਪੁਲਿਸ ਵਾਲੇ ਦੀ।
ਹਾਂਜੀ ਮੇਰੇ ਨਾਲ ਕੇਸ ਹੋਇਆ ਮੈਂ ਗਈ ਸੀ ਮੇਰੀ ਮੰਮਾ ਨੂੰ ਫੋਨ ਆਇਆ ਕਹਿੰਦੇ ਸਾਡੀ ਬੇਟੀ ਨੂੰ ਅਸੀਂ ਹੋਟਲ ਵਿੱਚ ਫੜਿਆ ਅਈ ਮੇਰੇ ਮੰਮਾ ਨੇ ਨਾਲੇ ਫੋਨ ਕੀਤਾ ਤੇ ਮੈਂ ਕੀ ਨਾ ਮੈਂ ਕਿਹਾ ਮੈਂ ਇੱਥੇ ਮੰਮਾ ਕਹਿੰਦੇ ਤੁਸੀਂ ਧਿਆਨ ਨਾਲ ਆਈ ਨੰਬਰ ਨੰਬਰ ਪੂਰਾ ਨਾਮ ਮੇਰਾ ਦੱਸਿਆ ਉਹਨਾਂ ਨੇ ਮੈਂ ਤੇ ਸ਼ੌਕ ਮੈਂ ਕਿਹਾ ਹੈ ਰ ਇੱਕ ਵਾਰ ਤੇ ਮੈਂ ਉੱਪਰ ਸੁੱਤੀ ਹੋਈ ਤਾਂ ਫੋਨ ਆ ਕੇ ਕਹਿੰਦੇ ਤੁਹਾਡੀ ਬੇਟੀ ਨੂੰ ਅਸੀਂ ਫੜਿਆ ਤਾਂ ਅੱਗੋਂ ਮੇਰੇ ਬ੍ਰਦਰ ਨੇ ਚੁੱਕਿਆ ਕਹਿੰਦਾ ਕਹਿੰਦਾ ਸੀ ਨਾ ਕੇਸ ਕਰਦੇ ਪਏ ਹਾਂ ਤੇ ਤੁਸੀਂ ਆਓਗੇ ਇੰਨੇ ਪੈਸੇ ਤੋਂ ਕਹਿੰਦੇ ਕੋਈ ਨੀ ਕਰਦੋ ਕੇਸ ਕਹਿੰਦੇ ਕੋਈ ਚੱਕਰ ਹੀ ਜੋ ਕਰਨਾ ਕਰਦੋ ਤੇ ਆਪ ਦੁਖੀ ਹੈਗੇ ਆ ਉਹਨੇ ਫੋਨ ਨ ਕੱਟ ਤਾ ਕਿਉਂਕਿ ਮੈਂ ਘਰ ਸੁੱਤੀ ਹੋਈ ਸੀ ਐਵੇਂ ਜੇ ਕੇਸ ਹੁੰਦੇ
ਪਾਗਲ ਬਣਾਉਂਦੇ ਆ ਹੂ ਚੰਗੇ ਭਲੇ ਬੰਦੇ ਦਾ ਮਾਇੰਡ ਵਾਸ਼ ਕਰ ਦਿੰਦੇ ਆ
ਹਾਂਜੀ ਹਾਂਜੀ ਫੋਨ ਦੇ ਬਹੁਤ ਸਾਈਡ ਇਫੈਕਟ ਹੈਗੇ ਨੇ ਅਸੀਂ ਤੇ ਬੈਨੀਫਿਟ ਹੈਗੇ ਕਿ ਚਲੋ ਠੀਕ ਹੈ ਉਹਨਾਂ ਨੇ ਸਰਕਾਰ ਨੇ ਸਾਨੂੰ ਇਹ ਸਸੂਲੀਅਤ ਦਿੱਤੀ ਹੈ ਕਿ ਈਜ਼ੀ ਹੋ ਜਾਏਗਾ ਬਟ ਇਹ ਤੇ ਹੋਰ ਜ਼ਿਆਦਾ ਮੁਸ਼ਕਿਲ ਹੋ ਗਿਆ
ਕਈ ਲੋਕਾਂ ਵਾਸਤੇ ਇਹ ਬੜਾ ਜ਼ਿਆਦਾ ਉਹ ਨਾ ਫਰੋਡ ਕਰਨ ਵਾਲਾ ਸਿਸਟਮ ਉਹਨਾਂ ਵਾਸਤੇ ਬੜਾ ਹੈਲਥ ਫੁੱਲ ਹੈ ਜਿਹਨਾਂ ਨੂੰ ਹੈਬਿਟ ਪਈ ਹੁੰਦੀ ਹੈ ਕੱਲ ਕੰਮ ਕਰਨ ਵਾਸਤੇ ਉਹਨਾਂ ਵਾਸਤੇ ਇੱਕ ਬੜਾ ਹੈਲਥ ਫੁੱਲ ਸੋਰਸ ਬਣ ਗਿਆ ਫੋਨ ਵੀ ਚਲੋ ਸਾਡੀ ਜਿੱਦਾਂ ਕੋਈ ਆਇਰੀ ਜਾ ਰਹੀ ਹੈ ਉਹਨਾਂ ਕੋਲ ਅਨਨੋਨ ਨੰਬਰ ਹੁੰਦੇ ਨੇ ਆਪਣੀ ਪ੍ਰੋਪਰ ਆਈਡੀਜ਼ ਵੀ ਨਹੀਂ ਹੁੰਦੀਆਂ ਤੇ ਉਹਨਾਂ ਵਾਸਤੇ ਈਜ਼ੀ ਹੋ ਗਿਆ ਸਭ ਉਹ ਫਰੋਡ ਕਰਨਾ ਹੁਣ ਚੋਰੀਆਂ ਕਰਨੀਆਂ ਔਨਲਾਈਨ ਚੋਰੀਆਂ ਹੋਣ ਲੱਗ ਗਈਆਂ ਤੇ ਚਲੋ ਅੱ ਫਾਇਦੇ ਵੀ ਨੇ ਨੁਕਸਾਨ ਵੀ ਨੇ ਆਪਾਂ ਵੇਖੋ ਦੁੱਖ ਸੁੱਖ ਇੱਕ ਦੂਜੇ ਨਾਲ ਮਿੰਟ ਚ ਕਰ ਲੈਂਦੇ ਹਾਂ ਇੱਕ ਦੂਜੇ ਜ਼ਰੂਰ ਧੁੰਦੀ ਆ ਪਹੁੰਚ ਜਾਂਦੇ ਹਾਂ
ਵੇਖੋ ਹੁਣ ਅਸੀਂ ਫੋਨ ਤੇ ਗੱਲ ਕਰਦੇ ਪਏ ਹਾਂ ਆ ਨਾ ਸੌਖੇ ਹਾਂਜੀ ਚਲੋ ਮੈਂ ਨਾ ਤੁਹਾਨੂੰ ਕਰਦੀ ਹਾਂ ਮੈਂ ਨਾ ਜਲਾ ਲੰਚ ਤਿਆਰ ਕਰ ਲ ਠੀਕ ਸਤਿ ਸ਼੍ਰੀ ਅਕਾਲ ਜੀ ਅਹ ਸਤਿ ਸ਼੍ਰੀ ਅਕਾਲ ਜੀ